ਵਧੀਆਂ ਤੁਸੀਂ ਦੱਸੋਂ? ਹਾਂਜੀ ਮੈਂ ਵੀ ਵਧੀਆਂ, ਹੋਰ ਕੀ ਕਰ ਰਹੇ ਸੀ? ਬਸ ਮੈਂ ਬੈਠੀ ਸੀ ਹੁਣੀ ਉੱਠੀ ਸੀ। ਹਾਂਜੀ ਮੈਂ ਇਸ ਟਾਈਮ ਈ ਉੱਠਦੀ ਆ।
ਰੋਜ਼ ਈ
ਹਾਂਜੀ
ਜਲਦੀ ਉੱਠਿਆ ਕਰੋ ਥੋੜ੍ਹਾ।
ਬਸ ਤੁਹਾਨੂੰ ਪਤਾ ਏ ਨੀਂਦ ਆਂਦੀ ਆ ਫ਼ੇਰ ਨੀਂਦ ਪੂਰੀ ਕਰਕੇ ਉੱਠਦੇ ਆ।
ਅੱਛਾ ਨਹੀਂ ਵੈਸੇ ਟੈਮ ਮੈਂ ਤੇ ਉੱਠ ਜਾਣੀ ਆ ਸਾਢੇ ਪੰਜ ਵਜੇ। ਪੰਜ ਸਾਢੇ ਪੰਜ ਹੋਰ ਕੀ।
ਕੀ ਅੱਛਾ, ਨਹੀਂ ਮੈਂ ਤਾਂ ਇਸ ਟਾਈਮ ਈ ਉੱਠਦੀ ਆ।
ਨਹੀਂ ਥੋੜ੍ਹਾ ਉੱਠਿਆ ਕਰੋ ਨਾ ਆਪਣਾ ਜਿੰਨਾ ਜਲਦੀ ਉੱਠੋ ਗੇ ਓਨਾ ਜਲਦੀ ਸਹੀ ਰੂਗਾ ਰਾਤ ਤੇ ਜਲਦੀ ਸਵੋ ਜਲਦੀ ਉੱਠੋ।
ਹਾਂਜੀ ਇਹ ਤਾਂ ਹੈ।
ਨਾਲ਼ੇ ਹੁਣ ਗਰਮੀ ਹੈਗੀ ਨਾ ਠੰਡੇ-ਠੰਡੇ ਕੰਮ ਹੋ ਜਾਂਦਾ ਤੇ ਬਾਅ ਚ ਹੁਣ ਗਰਮੀ ਜਿੱਦਾਂ ਹੋ ਜਾਂਦੀ ਐ।
ਹਾਂਜੀ ਇਹ ਤਾਂ ਹੈ ਤੇ ਕੁਛ ਕੰਮ ਤਾਂ ਬਹੁਤ ਔਖਾ ਨੀ ਨਿਬੜ ਦਾ।
ਹੋਰ ਕੀ।
ਹਾਂਜੀ ਅੱਜ ਤਾਂ ਮੌਸਮ ਫ਼ੇਰ ਵੀ ਹੈ ਨੀ ਅੱਗੇ ਤਾਂ ਬਹੁਤ ਜ਼ਿਆਦਾ ਗਰਮੀ ਹੁੰਦੀ ਸਵੇਰੇ-ਸਵੇਰੇ ਕੰਮ ਕਰਨ ਦਾ ਜੀਅ ਨੀ ਕਰਦਾ ਤਾਂ
ਹਾਂ ਨੀ ਹੁਣ ਇੱਥੇ ਵੀ ਵੈਦਰ ਥੋੜ੍ਹਾ ਸਹੀ ਹੁੰਦਾ ਪਿਆ ਵਾ ਪਹਿਲਾਂ ਤੇ ਬਹੁਤ ਗਰਮੀ ਲੱਗਦੀ ਪਈ ਸੀ। ਹੁਣ ਹਵਾ ਚੱਲਣ ਲੱਗ ਗਈ ਐ।
ਹਾਂਜੀ। ਹੋਰ ਘਰ ਅੱਛਾ ਹੋਰ ਕੀ ਕਰਦੇ ਹੁਣੇ ਓ।
ਹਾਂਜੀ, ਮੈਂ ਕੁਛ ਨੀ ਹੋਣੀ ਫਰੀ ਹੋਈ ਸੀ।
ਅੱਛਾ ਫੇ਼ਰ ਹੁਣ ਕੀ ਕਰੂਗੇ ਵਿਹਲੇ।
ਹਾਂਜੀ ਮੈਂ ਵਿਹਲੀ ਹੁਣ ਹੋ ਗਈ।
ਅੱਛਾ ਜੀ ਤੁਸੀਂ ਸਮੇਂ ਸਿਰ ਕੰਮ ਨੂੰ ਨਿਬੇੜ ਲੈਣੇ ਓ ਤਾਂਹੀ ਵਿਹਲੇ ਹੋ ਜਾਂਣੇ ਓ।
ਹਾਂਜੀ ਸਵੇਰੇ-ਸਵੇਰੇ ਕੰਮ ਨੀ ਨਿਬੜ ਜਾਂਦਾ ਵਾ ਕੱਪੜੇ ਕੁਪੜੇ ਧੋਤੇ ਗਏ ਨੇ।
ਮੈਂ ਕਰਦੀ ਹਾਂ ਕੋਸ਼ਿਸ਼ ਕਿ ਮੈਂ ਜਲਦੀ ਉੱਠਾਂ ਪਰ ਮੈਂ ਸਮੇਂ ਤੇ ਉੱਠੀ ਨੀ ਪਾਉਂਦੀ।
ਨਹੀਂ ਤੁਸੀਂ ਤੁਹਾਨੂੰ ਇੱਕ ਹਫ਼ਤਾ ਲੱਗੂਗਾ। ਤੁਸੀਂ ਇੱਕ ਹਫ਼ਤਾ ਜਲਦੀ ਉੱਠਣ ਲੱਗ ਗਏ ਨਾ ਤੁਹਾਡੇ ਦੀ ਰੂਟੀਨ ਬਣ ਜਾਣੀ ਆ।
ਹਾਂਜੀ, ਇਹ ਤਾਂ ਹੈ। ਮੈਂ ਬਹੁਤ ਕੋਸ਼ਿਸ਼ ਕਰਦੀ ਹਾਂ ਕਿ ਮੈਂ ਸਮੇਂ ਦੀ ਕਦਰ ਕਰਾਂ ਪਰ ਹੁੰਦੀ ਨੀ ਹੈਗੀ। ਸਮਾਂ ਲੰਘੀ ਜਾਂਦਾ ਮੈਂ ਸੋਈ ਓ ਰਹਿਣੀ ਆ।
ਨਾ ਆਪਾਂ ਸਮੇਂ ਦੀ ਕਦਰ ਕਰਾਂਗੇ ਤਾਂ ਈ ਸਮੇਂ ਸਾਡੀ ਕਦਰ ਕਰੇਗਾ।
ਹਾਂਜੀ, ਇਹ ਗੱਲ ਤਾਂ ਹੈ। ਮੈਂ ਕਰਦੀ ਹੁੰਨੀ ਆ ਕੋਸ਼ਿਸ਼ ਕੀ, ਮੈ ਜਲਦੀ ਉੱਠਾ ਪਰ ਉੱਠਿਆ ਹੀ ਨੀ ਜਾਂਦਾ, ਹੈਂਗਾ। ਕਿ ਹਾਂ, ਕਿ ਟਾਈਮ ਸਿਰ ਚੱਲਾ, ਸਮੇਂ ਸਿਰ ਚੱਲਾ। ਕਿ ਜਲਦੀ ਉਠਾਂਗੀ ਜਲਦੀ-ਜਲਦੀ ਕੰਮ ਨਿਬੜੇਗਾ ਫਿਰ ਹੋਰ ਜੇ ਆਪਾਂ ਵਿਹਲੇ ਹੋਈਏ ਫੇਰ ਆਪਾਂ ਨੂੰ ਹੋਰ ਕੰਮ ਵੀ ਸੁੱਜਦਾ
ਹਾਂ, ਆਪਾਂ ਬਾਜ਼ਾਰ ਵੀ ਜਾ ਸਕਦੇ ਆ, ਫ੍ਰੀ ਹੋਵਾਂਗੇ ਜਲਦੀ ਤੇ ਆਪਾਂ ਬਾਜ਼ਾਰ ਵੀ ਜਾ ਸਕਦੇ ਆ। ' ' ਕਿਤੇ ਆ ਜਾ ਵੀ ਸਕਦਾ ਆ ਕਿਸੇ ਦੇ ਘਰੇ
ਹਾਂਜੀ, ਇਹ ਤਾਂ ਹੈ ' '
ਜਿੱਦਾਂ ਅੱਗੇ ਠੰਡਾ ਮੌਸਮ ਹੋ ਜਾਂਦਾ ਚਲੋ ਵੀ ਆਪਾਂ ਫ੍ਰੀ ਹੈਗੇ ਆ, ਚਲੋ ਬਾਹਰ ਕਿਤੇ ਘੁੰਮੀੇ ਆਈਏ
ਹਾਂਜੀ, ਇਹ ਤਾਂ ਹੈ। ਨਾਲੇ ਸਮੇਂ-ਸਮੇਂ ਸੀਰ ਆਪਾਂ ਕੰਮ ਕਰਦੇ ਆ, ਫਿਰ ਠੀਕ ਰਹਿੰਦਾ ਜੀ ਇੱਕ ਵਾਰੀ ਹੱਥੋਂ ਸਮਾਂ ਨਿਕਲ ਗਿਆ ਫਿਰ ਉਹ ਦੁਬਾਰਾ ਵਾਪਿਸ ਨੀ ਆਉਂਦਾ।
ਉਹ ਤੇ ਹੈ ਹੀ ਐ।
ਹਾਂਜੀ ' ' ਹੁਣ ਅੱਜ ਦੇ ਸਮੇਂ ਵਿੱਚ ਜਿਵੇਂ ਤੁਸੀ ਉਹਨੇ ਦੇਖਿਆ ਹੀ ਆ ਆਪਾਂ ਜਦੋਂ ਮੋਬਾਇਲ ਫ਼ੋਨ, ਸ਼ੋਸ਼ਲ ਮੀਡੀਆ ਵਗੈਰਾ ਇਹੋ ਜਿਹੀਆਂ ਮਨੋਰੰਜਨ ਦੀਆ ਚੀਜ਼ਾਂ ਦੇਖਦੇ ਆ ਤਾਂ ਆਪਾਂ ਬਹੁ ਜ਼ਿਆਦਾ ਸਮਾਂ ਲੰਘ ਜਾਂਦਾ ਦੇਖਦੇ-ਦੇਖਦੇ, ਆਪਾਂ ਦੇਖਦੇ ਦਸ ਮਿੰਟ ਆ ਹਾਂ, ਆਪਾਂ ਸੋਚਦੇ ਬੱਸ ਦਸ ਮਿੰਟ ਦੇਖਦੇ ਆ ਕਿ ਹਮ ਚਲੋ ਸਹੀ ਹੋਜਏਗਾ, ਆਪਣਾ ਦਿਮਾਗ ਵੀ ਸਹੀ ਹੋਜੇਗਾ, ਸਟਰ੍ਰੈਸ ਘੱਟ ਜਾਏਗਾ। ਪਰ ਉਹ ਦਸ ਮਿੰਟ ਨੀ ਉਹ ਤਾਂ ਚਾਰ-ਪੰਜ ਘੰਟੇ ਹੀ ਲੱਗਿਆ ਰਹਿੰਦਾ। ਚਾਰ, ਪੰਜ ਘੰਟੇ ਹੀ ਆਪਾਂ ਫੋਨ ਦੇਖੀ ਜਾਂਣੇ ਆ ਫਿਰ
ਸਹੀ ਕਿਹਾ।
ਹਾਂਜੀ, ' ' ਹਾਂਜੀ ' ' ਹਾਂਜੀ, ਇਹ ਤਾਂ ਹੈ। ਹੋਰ। ਠੀਕ ਉਹ ਵੀ ਫਿਰ ਜਲਦੀ ਉੱਠ ਜਾਂਣੀ ਆ ਆਪਣਾ ਯੋਗਾ ਵਗੈਰਾ ਵੀ ਕਰਨਾ ਅੱਛਾ ਜੀ, ' ' ਦਾ ਧਿਆਨ ਵੀ ਰੱਖ ਲੈਂਣੀ ਆਂ ਅੱਛਾ ਜੀ, ' ' ਅੱਛਾ, ਨਹੀ 'ਤੇ ਇਸ ਟਾਈਮ' ' ' ' ਆਦਤ ਈ ਨੀ ਪੈਂਦੀ ਮੈਂ ਬਹੁਤ ਕੋਸ਼ਿਸ਼ ਕਰੀ ਆ ਕਿ ਮੈਂ ਸਮੇਂ ਸੀ ਉੱਠਾਂ ਬਟ ਉੱਠਿਆ ਨਹੀਂ ਜਾਂਦਾ। ਮੈਂ ਰੋਜ਼ ਸੋਚ ਕੇ ਪੈਂਣੀ ਆ ਕਿ ਹਾਂ ਮੈਂ ਛੇ ਵਜੇ ਉੱਠਣਾ, ਪਰ ਉੱਠਿਆ ਨੀ ਜਾਂਦਾ।
ਇੱਕ ਹਫ਼ਤੇ ਤੁਸੀਂ ਨਾ ਲਾਰਮ ਸੈੱਟ ਕਰ ਲੋ
ਅੱਛਾ ਜੀ, ਤੁਸੀਂ ਜਲਦੀ ਉੱਠ ਕੇ ਨਾਂ ਹਾਂਜੀ। ਹਾਂਜੀ, ਇਹ ਤਾਂ ਹੈ, ਹੁਣ ਇਹੀ ਕਰਾਂਗੇ ਇਹ ਤੁਸੀਂ ਦੱਸਿਆ ਨਾਲੇ ਸਹੀ ਆ, ਮੈਂ ਖੁੱਦ ਚਾਹੁੰਣੀ ਆ ਕਿ ਮੈਂ ਜਲਦੀ ਉੱਠਾਂ ਕਿ ਹਾਂ, ਸਮੇਂ 'ਤੇ ਉਠਾਂਗੀ, ਤਾ ਜਲਦੀ-ਜਲਦੀ ਮੇਰਾ ਕੰਮ ਨਿਬੜ ਜੇ ਗਾ ' ' ਮੇਰੇ ਕੋਲ ਫਾਲਤੂ ਟਾਈਮ ਬਚੇਗਾ ਉਸ 'ਚ' ਨੂੰ ਉਸਨੂੰ ਮੈਂ ਕੋਈ ਹੋਰ ਨਵਾਂ ਕੰਮ ਲੱਭ ਕੇ, ਉਹਨੂੰ ਐਡਜਸਟ ਕਰ ਲਾਂਗੀ। ਨਵੀਂ ਚੀਜ਼ ਸਿੱਖਣ ਨੂੰ ਮਿਲੇਗੀ ਨਾਲੇ, ਪਰ ਹੁੰਦਾ ਹੀ ਨੀ ਹੈਗਾ ਕਿ ਕਰ ਦੀ
ਤੁਸੀਂ ਕੁਛ ਸਿੱਖ ਸਕਦੇ ਹੋ ਨਾ ਜਿੱਦਾਂ ਕਰੋਸ਼ੀਆ ਹੋ ਗਿਆ।
ਹਾਂਜੀ, ਸਿਲਾਈ ਹੋਗੀ, ਪੇਂਟਿੰਗ ਹੋਗੀ। ਹਾਂਜੀ, ' ' ਹਾਂਜੀ, ਇਹ ਤਾਂ ਹੈ ' ' ਹਾਂਜੀ।
ਇਹ ਆਪਾਂ ਸਿੱਖ ਸਕਦੇ ਆ, ਕਿਉਂਕਿ ਮੈਂ ਵੀ ਕਰਦੀ ਹੁੰਦੀ ਸੀ ਪਹਿਲਾਂ ' ' ਬੱਚੇ ਕਰਨ ਨੀ ਦਿੰਦੇ ਹੁਣ।
ਅੱਛਾ, ਹਾਂਜੀ ਨਾਲੇ ਜੇ ਅਸੀਂ ਸਮੇਂ ਸਿਰ ਉੱਠਦੇ ਹਾਂ ਤਾਂ ਅਸੀਂ ਅਨੁਸ਼ਾਸਨ 'ਚ ਵੀ ਰਹਿੰਦੇ ਹਾਂ ਤੇ ਅਸੀਂ ਜਿੰਮੇਵਾਰੀ ਵੀ ਹੁਣੇ ਤਾਂਹੀ ਆਪਾਂ ਜ਼ਿੰਦਗੀ ਚ ਸਫਲਤਾ ਪ੍ਰਾਪਤ ਕਰ ਲੈਂਦੇ ਹਾਂ, ਜੇ ਅਸੀਂ ਟਾਈਮ ਸ਼ੁਰੂ ਉੱਠਦੇ ਆਂ ਸਮੇਂ ਦੀ, ਕਦਰ ਕਰਦੇ ਆਂ।
ਵੀ ਸਵੇਰੇ-ਸਵੇਰੇ ਨਾਲ ਕੁਛ ਹੋਰ ਨੀ ਹੁੰਦਾ ਹੈਗਾ, ਆਪਾਂ ਆਪਣਾ, ਯੋਗਾ-ਯੁਗਾ ਕਰਾ ਲਈਏ।
ਹਾਂਜੀ ਜੇ ਅਸੀਂ ਸਮੇਂ ਦੀ ਕਦਰ ਕਰਾਂਗੇ ਤਾਂ ਹੀ ਸਮਾਂ ਸਾਡੀ ਕਦਰ ਕਰੇਗਾ।
ਹਾਂਜੀ।
ਇਹ ਤਾਂ ਹੈ ਨਾਲੇ ਆਲਸ ਤੋਂ ਦੂਰ ਹੋ ਜਾਂਦੇ ਨਹੀਂ ਤਾਂ ਆਲਸਮਣੀ ਆਈ ਜਾਂਦਾ ਦਿਨ ਚ ਤਾਂ ਉੱਠ ਕੇ ਐਂ ਲੱਗਦਾ। ਕਿ ਹੁਣ ਫਰ ਸੋਜਾ, ਆਾਲਸ ਈ ਆਈ ਜਾਂਦਾ।
ਹਾਂ, ਜਿੰਨੀ ਜਲਦੀ ਉੱਠਾਂਗੇ ਨਾ ਫੇਰ ਆਲਸ ਨੀ ਆਂਦਾ।
ਹਾਂਜੀ ਇਹ ਤਾਂ ਹੈ। ਜਿਹੜਾ ਸਮਾਂ ਹੁਣ ਆਪਾਂ, ਹੁਣ ਜਿਵੇਂ ਆਪਾਂ ਸੋਚ ਲੇਨੈ ਆਂ ਕਿ ਕੱਲ੍ਹ ਕੇ ਛੇ ਵਜੇ ਉੱਠ ਕਿਆ ਕਰਨਾ ਆਪਾਂ ਸਮੇਂ ਦੀ ਇੱਕ ਉਹ ਬਣਾ ਲੈਂਨੇ ਆਂ ਸਟ੍ਰੈਟਜੀ। ਪਰ ਜਦੋਂ ਆਪਾਂ ਉੱਠਿਆ ਨੀ ਜਾਂਦਾ ਤਾਂ ਉਹ ਲੰਘ ਜਾਂਦਾ ਫੇਰ ਆਪਾਂ ਸੋਚਦੇ ਨਹੀਂ ਕਾਲੂ- ਕਾਲੂ- ਕਾਲੂ ਕਰੀ ਜਾਂਦੇ ਹਾਂ ਤਾਂ ਸਮਾਂ ਇੱਕ ਵਾਰ ਲੰਘ ਗਿਆ ਫੇਰ ਉਹ ਤਾਂ ਮੁੜ ਕੇ ਹੱਥ ਈ ਨੀ ਆਉਣਾ। ਹਾਂਜੀ।
ਤੁਸੀਂ ਥੋੜ੍ਹੀ ਕੋਸ਼ਿਸ਼ ਕਰਿਓ ਟੈਮ ਨਾ ਉੱਠ ਪਹਿਲਾਂ ਮੈਂ ਵੀ ਲੇਟ ਉੱਠਦੀ ਹੁੰਦੀ ਸੀ ਪਰ ਹੁਣ ਮ ਆਦਤ ਪੈ ਗਈ ਹੁਣ ਤਾਂ।
ਅੱਛਾ, ਹਾਂਜੀ।
ਹੁਣ ਤੇ ਮੈਂ ਭਾਵੇਂ ਰਾਤੀ ਤਿੰਨ ਵਜੇ ਸੋਵਾਂ ਨਾ ਪੰਜ ਵਜੇ ਮੈਂ ਉੱਠੀ ਹੀ ਜਾਣਾ।
ਅੱਛਾ, ਨਹੀਂ ਮੈਂ ਤਾਂ ਜਲਦੀ ਸੋਨੀ ਆ ਨਾ ਤਾਂ ਕਰਕੇ। ਅੱਛਾ ਤੁਸੀਂ ਜਲਦੀ ਉੱਠਦੇ ਵੀ ਹੋ ਜਲਦੀ ਲੇਟ ਸੌਨੇ ਵੀ ਓ।
ਨਹੀਂ ਜਿੱਦਾਂ ਕਈ ਵਾਰੀ ਕੋਈ ਜ਼ਰੂਰੀ ਕੰਮ ਹੁੰਦਾ ਐ ਨਾ
ਅੱਛਾ, ਹਾਂਜੀ ਮਨੂੰ ਆ ਜਾਂਦੇ ਨੇ ਜਤੇ ਆਪਾਂ ਗਏ ਹੁੰਨੇ ਆ ਹਾਂਜੀ।
ਆਪਾਂ ਘਰੇ ਆਨੇ ਆਂ, ਤੇ ਮੇਰੀ ਪੰਜ ਵਜੇ ਆਟੋਮੈਟਿਕ ਨੀਂਦ ਖੁੱਲ ਜਾਣੀ ਏ।
ਅੱਛਾ।
ਘਰ ਦੇ ਵੀ ਦੁਖੀ ਹੋ ਜਾਂਦੇ ਕਹਿੰਦੇ ਤੇਰੀ ਨੀਦ ਪੂਰੀ ਪਤਾ ਨੀ ਕਿੱਦਾਂ ਹੋ ਜਾਂਦੀ ਏ।
ਹਾਂਜੀ, ਤੁਸੀਂ ਤਾਂ ਸਮੇਂ ਦੀ ਬਹੁਤ ਜ਼ਿਆਦਾ ਕਦਰ ਕਰਦੇ ਓ, ਮੈਂ ਉਨਾਂ ਨੂੰ ਵੀ ਠਾਨੀ ਆ ਉੱਠੋ।
ਮੈਂ ਵੀ ਤੁਹਾਡੇ ਨਾਲ ਗਈ ਹਾਂ ਮੈਨੂੰ ਨੀਂਦ ਪੂਰੀ ਹੋਗੀ, ਤੁਹਾਡੀ ਕਿਉਂ ਨੀ ਹੋਈ?
ਅੱਛਾ ਜੀ ਤੁਸੀ ਤਾਂ ਪੂਰੇ ਸਮੇਂ-ਸਿਰ ਚੱਲਦੇ ਓ। ਸਾਰਾ ਕੰਮ ਤਾਂਹੀ ਤੁਸੀਂ ਜਲਦੀ ਫ੍ਰੀ ਹੋ ਜਾਂਨੇ ਓ ਜੀ।
ਉਹੀ ਹੈ ਨਾ ਬਾਕੀ ਬਿਮਾਰ-ਠਮਾਰ ਹੋਏ ਓ ਅਲੱਗ ਗੱਲ ਹੋ ਜਾਂਦੀ ਏ।
ਹਾਂਜੀ ਉਹ ਤਾਂ ਚਲੋ ਅਲੱਗ ਏ। ਸਹੀ ਗੱਲ ਆ ਵੈਸੇ ਸਮੇਂ-ਸਿਰ ਹੀ ਚੱਲਣਾ ਚਾਹੀਦਾ ਫਾਇਦਾ ਰਹਿੰਦਾ ਆਪਾਂ ਨੂੰ ਵੀ।
ਹੋਰ ਕੀ। ਉਹ ਆੱਦ ਪੈ ਜਾਂਦੀ ਨਾ ਯੋਗਾ ਵਗੈਰਾ ਕਰਨ ਦੀ।
ਹਾਂਜੀ ਇਹ ਤਾਂ ਹੈ।
ਤੇ ਉਹ ਫਿਰ ਹੋ ਜਾਂਦਾ ਏ।
ਉਹੀ ਫੇਰ ਟਾਈਮ ਮੈਨੇਜ ਹੋਈ ਜਾਂਦਾ ਅੱਗੇ-ਅੱਗੇ।
ਕੀ।
ਹਾਂਜੀ।
ਹੋਰ ਤੁਸੀਂ ਵੀ ਟਰਾਈ ਕਰੀਓ ਉੱਠਿੱਓ ਜਲਦੀ।
ਹਾਂਜੀ। ਜੀ ਮੈਂ ਜ਼ਰੂਰ ਕਰਾਂਗੀ।
ਚਲੋ ਠੀਕ ਏ ਜੀ, ਸਤਿ ਸ਼੍ਰੀ ਅਕਾਲ।
ਠੀਕ ਏ ਜੀ।